ਹੈਲੋ ਭੈਣ ਸਤਿ ਸ੍ਰੀ ਅਕਾਲ।
ਅਸੀ ਵੀ ਠੀਕ ਆ ਤੁਸੀਂ ਸੁਣਾਓ ਪਰਿਵਾਰ ਸਭ, ਠੀਕ ਠਾਕ?
ਹਾਂਜੀ ਸਭ ਠੀਕ ਠਾਕ ਕੀ ਬਣਦਾ ਵਾ?
ਗਰਮੀ
ਅੱਛਾ। ਹਾਂਜੀ ਇਹ ਵੀ ਗੱਲ ਹੈਗੀ ਨਹੀ ਮੈਂ ਤਾਂ ਹੁਣੇ ਉਹ ਪਾਸਤਾ, ਖਾ ਕੇ ਬੈਠੇ ਸੀ।
ਉਹ ਕਿੱਦਾਂ ਬਣਾਂਓਦੇ ਜੇ ਪਾਸਤਾ? ਸੋਸ, ਉਹ ਕਿੱਦਾਂ ਬਣਦਾ ਉਹ ਕੋਈ ਅਲੱਗ ਚੀਜ਼ ਆ?
ਨਹੀਂ ਹੈ ਤੇ ਸੇਮ ਆ ਪਰ ਥੋੜਾ ਜਿਹਾ ਈ ਅਲਗ ਵਾ।
ਮਤਲਬ ਆਪਾਂ ਤੇ ਕਈ ਮੌਕੇ ਬਣਾ ਲੈਂਨੇ ਆਂ ਨਾ ਓਬਾਲ ਕੇ, ਤੇ ਉਹਨੂੰ ਤੜਕਾ ਲਾ ਲਓ ਪਿਆਜ ਪਾ ਕੇ ਟਮਾਟਰ ਤਮੁਟਰ।
ਤੇ ਲੱਗਣਾ ਵਾ ਪਰ ਉਹ ਕਰੀਮ ਜਿ ਨਹੀਂ ਬਣਦੀ ਉਹ, ਓਦਾਂ ਵਾ ਹਾਂਜੀ।
ਅਸੀਂ ਤੇ ਸਿੱਧਾ ਬਣਾ ਲੈਂਨੇ ਆਂ।
ਹਾਂ ਮੈਨੂੰ ਦੱਸੋ ਕਿੱਦਾਂ ਬਣਾਉਂਦੇ ਫੇਰ ਅਸੀਂ ਵੀ ਟਰਾਈ ਕਰਕੇ ਵੇਖਾਂਗੇ।
ਤੇ ਪਹਿਲਾਂ ਤਾਂ ਪਤਾ ਤੁਸੀਂ ਖਾਣਾ ਪਰਿਵਾਰ ਦੇ ਜੀ ਹੋ। ਉਹਨਾਂ ਲਈ ਪਾਸਤਾ ਉਬਾਲ ਲੋ ਹੈਨਾ। ਫੇਰ ਜਦੋਂ ਤੁਸੀਂ ਤੜਕਾ ਲਾਉਣਾ ਆ। ਤੇ ਗੰਢੇ ਲੈ ਲਓ ਅਦਰਕ ਅਦਰਕ ਤੇ ਵੈਸੇ ਮੈਂ ਨੀ ਪਾਉਂਦੀ ਲਸਣ, ਸ਼ਿਮਲਾ ਮਿਰਚ ਪਾ ਲੈਂਨੀ ਆ ਜੇ ਕਈ ਕਈ ਵਾਰ ਗਾਜਰਾਂ ਤੇ ਉਹ ਵੀ ਪਾ ਲੈਂਨੀ ਆ। ਤੇ ਉਹਨਾਂ ਨੂੰ ਤੜਕ ਲੈਂਦੀ ਆ। ਠੀਕ ਹੈ ਉਹਦੇ ਚ,
ਉਹਨਾਂ ਨੂੰ ਪਹਿਲਾਂ ਤੜਕ ਲੈਣਾ ਮੈਂ ਪਿਆਜ ਨੂੰ ਜੇੜੀਆਂ ਸਬਜ਼ੀਆਂ ਨੇ।
ਲੂਣ ਪਾਇਆ ਫੇਰ ਹਲਦੀ ਪਾਉਣੀ ਆ ਜੇ ਤੁਹਾਡੇ ਹੈਗਾ ਤੇ ਉਹ ਵੀ ਪਾ ਲੋ। ਲਾਲ ਦੇਗੀ ਮਿਰਚ ਪਾਾਲੋ ਆਮ ਚੂਰ ਪਾਊਡਰ, ਹੈਗਾ ਤੇ ਉਹ ਪਾ ਲੋ ਠੀਕ ਹੈ ਤੇ ਉਹਨੂੰ ਮੈਂ ਤੜਕ, ਕੇ ਤੇ ਇੱਕ ਬਰਤਨ ਚ ਰੱਖ ਲੈਂਨੀ ਆ ਫੇਰ ਮੈਂ ਪਤਾ ਕੀ ਕਰਦੀ ਆ ਫੇਰ ਉਹ ਬਣਾਉਣਾ ਹੁੰਦਾ ਨਾ ਜਿਹੜੀ ਕਰੀਮ ਜੀ। ਜੇ ਤੇ ਆਟਾ ਹੈਗਾ ਜੇ ਤੇ ਮੈਦਾ ਹੈਗਾ ਤੇ ਠੀਕ ਆ। ਜੇ ਮੈਂਦਾਂ ਨਹੀਂ ਹੈਗਾ ਫੇਿਰ ਮੈਂ ਆਟਾ ਵਰਤਦੀ ਆਂ।
ਤੇ ਆਟੇ ਨੂੰ ਵੀ ਤੁਸੀਂ ਮਤਲਬ ਫਰਾਈ ਕਰਦੇ ਓ ਕਿ ਏਦਾਂ ਕੱਚਾ ਆਟਾ ਵਿੱਚ ਪਾ ਦਿੰਦੇ ਆ।
ਨਹੀਂ ਨਹੀਂ ਉਹ ਮੈਂ ਪਤਾ ਕੀ ਕਰਦੀ ਪਹਿਲਾਂ ਮੈਂ ਬਰਤਨ ਚ ਜਿਹੜੇ ਚ ਮੈਂ ਬਣਾਉਣਾ ਵਾ ਨਾ, ਓਹਦੇ ਚ ਮੈਂ ਘਿਓ ਪਾਉਂਨੀ ਪਹਿਲਾਂ। ਤੇ ਵਿੱਚ ਫੇਰ ਮੈਂ ਸੁੱਕਾ ਆਟਾ ਪਾੁੰਨੀ ਆਾਂ। ਹੈਣਾ ਤੇ ਉਹਨੂੰ ਫੇਰ ਮੈਂ ਮਿਕਸ ਕਰਦੀ ਆਾਂ। ਜਿੰਨਾ ਤੱਕ ਉਹ ਮੈਂ ਮਿਕਸ ਓਨਾ ਤੱਕ ਕਰਦੀ ਜਿੰਨਾ ਤੱਕ ਉਹ ਥੋੜਾ ਜਿਹਾ ਮਤਲਬ ਪੂਰਾ ਨਾ, ਹੋਜੇ ਬਰਾਉਨ ਨਾ ਹੋਜੇ ਥੋੜਾ ਜਾ ਹਾਂਜੀ। ਜਦੋਂ ਉਹ ਪੇਗਾ ਥੋੜਾ ਥੋੜ੍ਹਾ। ਤੇ ਮੈਂ ਨਾਲ ਨਾਲ ਥੋੜਾ ਥੋੜ੍ਹਾ ਕੱਚਾ ਦੁੱਧ ਪਾਉਂਨੀ ਆ।
ਅੱਛਾ ਦੁੱਧ ਵੀ ਪਾਉਣਾ ਵਿੱਚ।
ਹਾਂਜੀ ਉਹ ਅਪਨਾ ਮੇਰੇ ਖਿਆਲ ਨਾਲ ਇੱਕ ਗਲਾਸ ਤੁਸੀਂ ਪਾ ਸਕਦੇ ਓ।
ਇੱਕ ਗਲਾਸ ਦੁੱਧ, ਇੱਕ ਕੋੌਲੀ ਵਾਸਤੇ ਚ
ਨਹੀਂ ਨਹੀਂ, ਇੱਕ ਕੋਲੀ ਪਾਸਤੇ ਚ ਨੀ, ਜਿੰਨੀ ਤੁਸੀਂ ਬਣਾਉਨੀ ਤੁਸੀਂ ਜਿੰਨਾ ਮਰਜ਼ੀ ਬਣਾਓ। ਤੇ ਉਹ ਉਹਦੇ ਵਿੱਚ ਇੱਕ ਗਲਾਸ ਤੁਹੀ ਦੁੱਧ ਪਾਲੋ ਹਨਾ, ਤੇ ਹੋੌਲੀ ਹੋੌਲੀ ਹੌਲੀ ਹੌਲੀ ਪਾਓ, ਜਕਦਮ ਪਾਓਗੇ ਫਿਰ ਉਹ ਉਹਦੇ ਢੇਲੇ ਜੇਹੇ ਬਨ ਜਾਂਦੇ ਨੇ
ਥੋੜਾ ਥੋੜਾ ਪੋਨੇ
ਜੀ, ਥੋੜਾ ਥੋੜਾ ਪੋਉਣਾ ਵਾ, ਤੇ ਜਦੋਂ ਤੁਸੀਂ ਥੋੜ੍ਹਾ ਥੋੜ੍ਹਾ ਪਾਓਗੇ, ਨਾਲ ਨਾਲ ਉਹਨੂੰ ਮਿਕਸ ਕਰੀ ਜਾਣਾ ਵਾ, ਜਿੰਨਾ ਉਹ ਢੇਲੇ ਨਾ ਬਣਨ ਤੁਹੀ ਵੇਖਿਓ ਕਿ, ਉਹ ਗਾੜਾ ਹੋਣ ਡ ਪੈਂਦਾ ਥੋੜ੍ਹਾ ਥੋੜ੍ਹਾ ਹਾਂ ਸੰਘਣਾ ਹੋਇਆ ਤੇ ਉਹ ਜਿੰਨਾ ਚਿਰ ਪਾਓਗੇ ਉਹਨੂੰ ਥੋੜ੍ਹਾ ਜਿਹਾ ਮਤਲਬ ਸੇਕ ਘੱਟ ਲਵਾਇਓ, ਉਹਨੂੰ ਤੁਸੀਂ ਹੌਲੀ ਹੌਲੀ ਹੌਲੀ ਹੌਲੀ ਤੁਸੀਂ ਕਰੀ ਜਾਓ, ਠੀਕ ਆ, ਉਹ ਬਣ ਜਾਣਾ ਤੇ ਉਹਦੇ ਵਿੱਚ ਤੁਸੀਂ ਪੁਦੀਨੇ ਦੇ ਪੱਤੇ ਤੇ ਵੀ ਪਾ ਸਕਦੇ ਹੋ
ਅੱਛਾ, ਇਹ ਮਤਲਬ ਪੁਦੀਨਾ ਵੀ ਪਾ ਸਕਨੇ ਆ ਵਿੱਚ
ਹਾਂ, ਪੁਦਨੇ ਦੇ ਪੱਤੇ ਪਾ ਲਿਓ, ਫੇਰ ਜਿਹੜਾ ਤੁਸੀਂ ਉਹ ਪਾਸਤਾ ਬਾਲਆ ਵਾ ਨਾ
ਉਹ ਉਹਦੇ ਵਿੱਚ ਪਾ ਦਿਓ
ਹਮ
ਤੇ ਜਿਹੜੇ ਅਹੀ ਉਹ ਤੜਕਾ ਲਾਇਆ ਸੀ ਉਹ ਵੀ ਉਹਦੇ ਵਿੱਚ ਪਾ ਲਿਓ, ਤੇ ਫਿਰ ਉਨੂ ਮੈਂ ਮਿਕਸ ਕਰ ਦਿੰਨੀ ਆ ਤੇ ਉਹ ਬਨ ਜਾਂਦ ਵੈਸੇ ਜੇ ਤੁਹਾਡੇ ਕੋਲ ਮਤਲਬ, ਆਟਾ ਨ ਆਟਾ ਹੈਗਾ ਵਾ ਤੇ ਵਰਤ ਲਿਓ ਪਰ ਜੇ ਮੈਦਾ ਹੈਗਾ ਵਾ ਨਾ, ਤੁਸੀਂ ਉਹ ਵੀ ਪਾ ਸਕਦੇ, ਤੇ ਨਾਲ ਮੈਂ ਇ ਚੀਜ਼ ਭੁੱਲ ਗੀ ਵਿੱਚ ਉਹ ਚੀਜ਼ ਵੀ ਪਾ ਲੀ ਦਾ ਵਾ, ਉਹ ਨਾ ਹੋਰ ਵਧੀਆ ਹੋ ਜਾਂਨ ਹਾਂਜੀ ਹੋਰ ਦੱਸੋ ਏਦਾਂ ਮੈਂ ਬਨੋਨੀ ਹੀ, ਵੈਸੇ ਜ਼ਿਆਦਾ ਕੁੱਝ ਖਾਸ ਨੀ ਬਸ ਉਹ ਆਟੇ ਵਾਲਾ ਈ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ
ਠੀਕ ਹੈ ਚਲੋ ਕੋਈ ਨੀ ਮੈਂ ਬਣਾ ਕੇ ਵੇਖਾਂਗੀ ਅਸੀਂ ਤਾਂ ਵੈਹੇ ਦੂਜੀ ਤਰ੍ਹਾਂ ਈ ਬਨੋਨੇ ਆਂ
ਹਾਂਜੀ
ਹੁਣ ਏਦਾਂ ਟਰਾਈ ਕਰਕੇ ਵੇਖ ਲਾਂਗੇ, ਭਲਾ, ਜੇ ਬੱਚੇ ਖਾ ਲੈਣਗੇ ਜੇ
ਹਾਂ ਹਾਂ ਕੋਈ ਨੀ ਵਧੀਆ, ਸਗੋਂ ਸਵਾਦ ਬਨਦਾ ਜਦੋਂ ਤੁਸੀਂ ਪੁਦੀਨੇ ਦੇ ਪੱਤੇ ਪਾਓਗੇ ਨਾ ਉਦੋਂ ਸਗੋ ਹੋਰ ਸਵਾਦ ਬਨਦਾ ਜੇ, ਉਹ ਖੁਸ਼ਬੂ ਬੜੀ ਵਧੀਆ ਆਂਦੀ ਏ
ਅੱਛਾ
ਤੁਸੀਂ ਕਦੇ ਪਹਿਲਾਂ ਖਾਧਾ ਨੀ?
ਨਾ ਕਦੀ ਬਨਾਇਆ ਈ ਨੀ ਜਿੱਦਾਂ ਤੁਸੀਂ ਦਸਨ ਡੇ, ਆਪਾਂ ਨੇ ਕਦੀ ਤੁਸੀਂ ਆਇਓ ਕਿਸੇ ਦਿਨ ਸਾਡੇ ਘਰ ਤਾਂ ਇਹਨੂੰ ਬਣਾ ਕੇ ਵਿਖਾਇਓ, ਹਾਂ
ਹਾਂਜੀ, ਹਾਂਜੀ ਮੈਂ ਤੁਹਾਨੂੰ ਵੈਸੇ ਦੱਸਤਾ ਵਾ ਪਰ ਜੇ ਤੁਸੀਂ ਕਹੋਗੇ, ਤੇ ਮੈਂ ਜਰੂਰ ਆਵਾਂਗੀ।
ਹਾਂ ਆਇਓ ਤੁਹੀ ਤੇ ਫੇਰ ਚਲੋ ਬਣਾ ਕੇ ਨਾਲੇ ਅਸੀਂ ਜਾਚ ਸਿੱਖ ਲਾਂਗੇ।
ਹਾਂਜੀ, ਹਾਂਜੀ ਵੈਸੇ ਥੋੜਾ ਹੀ ਕੰਮ ਆ, ਬਾਕੀ ਤੁਹਾਨੂੰ ਬਣਾਉਣਾ ਦਾ ਹੀ ਆ, ਵੈਸੇ ਇਹਦੇ ਵਿੱਚ ਜੇ ਤੁਸੀਂ ਜਾਓ ਤੇ ਉਹ ਅਹ ਦੂਸਰੀ ਉਹ ਵੀ ਪਾ ਸਕਦੇ ਉਹ ਬੀਟ ਰੂਟ
ਅੱਛਾ।
ਹਾਂਜੀ, ਉਹ ਪਾ ਲਿਸ਼ ਹੁਣ ਰੰਗ ਵੀ ਆਜੂਗਾ ਤੇ ਸਵਾਦ ਲੱਗਦਾ ਹੁੰਦਾ। ਹਾਂਜੀ ਹੋਰ ਦੱਸੋ, ਹੋਰ ਕੁੱਝ ਤੁਸੀਂ ਕੁੱਝ ਏਦਾਂ ਦਾ ਬਣਾਇਆ ਹੋਏ ਕਦੇ ਵੱਖਰਾ ਜਿਹਾ
ਕੁਛ ਨੀ ਬਣਾਈ ਸੀ ਕੜੀ ਬਣਾਈ ਮੈਂ ਬਸ ਪਾਸਤੇ ਨੂੰ ਬਾਲ ਕੇ ਵਿੱਚ ਮਕਰੋਂਨੀ ਵੀ ਪਾ ਲਈ ਦੀ ਆ ਤੜਕਾ ਤੁੜਕਾ ਲਾ ਕੇ ਤੇ ਐ ਬਣਾ ਲਈ ਦਾ ਵਧੀਆ ਜਿਹਾ ਆਹ ਤੇ ਤੁਸੀਂ ਵਧੀਆ ਦੱਸਿਆ ਸਗੋ ਖੇਚਲ ਤੇ ਕਰਨੀ ਐ ਥੋੜੀ ਬਹੁਤੀ
ਹਾਂਜੀ, ਹਾਂਜੀ ਇੰਨੀ ਨੀ ਵੈਸੇ ਹੈਗੀ ਥੋੜ੍ਹੀ ਜੀ ਜਿਵੇਂ ਕੜਾਹ ਜਿਹਾ ਨੀ ਬਣਾਈ ਦਾ ਘਿਓ ਪਾ ਕੇ ਵਿ ਆਟਾ ਪਾ ਦੋ ਖੰਡ ਪਾ ਦੋ ਬਸ ਇੰਨਾ ਈ ਆ ਵੀ ਖੰਡ ਨੀ ਪਾਉਣੀ ਬਸ ਉਹਨੂੰ ਵਿੱਚ ਦੁੱਧ ਪਾਉਣਾ ਵਾ ਦੁੱਧ ਤਾਂ ਅਸੀਂ ਪਹਿਲਾਂ ਵੀ ਪਾ ਪਾਉਣੇ ਆ। ਹਾਂਜੀ, ਬਸ ਥੋੜਾ ਹੀ ਕੰਮ ਆ ਜ਼ਿਆਦਾ ਇਹ ਸਵਾਦ ਬਣਦਾ ਵੈਸੇ ਵੈਸੇ ਇੱਕ ਦੂਸਰਾ ਵੀ ਹੁੰਦਾ।
ਹੂੰ ਹੂੰ, ਤੁਸੀਂ ਕਿੱਥੋਂ ਸਿੱਖਦੇ ਵਧੀਆ ਚੀਜ਼ਾ
ਨਹੀਂ ਮੈਂ ਖਾਣ ਪੀਣ ਦੀ ਸ਼ਕੀਨ ਆ ਨਾ ਤੇ ਮੈਂ ਫਿਰ ਕਰ ਨਹੀਂ ਨਹੀਂ ਯੂਟਿਊਬ ਤੋਂ
ਫੋਨ ਤੋਂ ਕੱਢ ਕੇ ਸਿੱਖਦੇ ਜਾ ਮੰ
ਹਾਂਜੀ, ਹਾਂਜੀ ਉੱਥੋਂ ਦੇਖਣੀ ਕਦੇ ਕਦੇ ਜਦੋਂ ਦੇਖੀ ਦਾ ਉਹਨੂੰ ਸਮਝ ਨੀ ਆ ਰਹੀ ਪਰ ਜਦੋਂ ਬਣਾਈ ਦਾ ਉਦੋਂ ਫੇਰ ਲੱਗ ਜਾਂਦਾ ਪਤਾ
ਆਹੋ ਫੇਰ ਇੱਕ ਵਾਰੀ ਬੰਦਾ ਜਦੋਂ ਸਿੱਖਣ ਡਿਆ ਵੀ ਫਿਰ ਪਤਾ ਹੌਲੀ ਹੌਲੀ ਲੱਗ ਜਾਂਦਾ ਮਤਲਬ ਤੁਸੀਂ ਅਲੱਗ ਅਲੱਗ ਫੇਰ ਬਣਾਉਂਦੇ ਹੋਵੋਗੇ ਨਾ। ਖਾਣ ਵਾਸਤੇ ਚੀਜ਼ਾਂ ਅੱਛਾ।
ਹਾਂਜੀ, ਮੈਂ ਜਿਆਦਾ ਨਹੀਂ ਬਣਾਉਂਦੀ ਪਰ ਜਦੋਂ ਮੇਰਾ ਜੀ ਕਰੇ ਕੋਈ ਖਾਣ ਨੂੰ ਤੇ ਬਣਾਣੀ ਆ ਫੇਰ ਮੈਂ ਇੱਕ ਦਿਨ ਇਹ ਤੇ ਬੈਠੀ ਸੀ।
ਉਹ ਫੇਰ ਤੁਸੀਂ ਪਾਸਤਾਂ ਨੀਰਾ ਹੀ ਖਾਂਦੇ ਜੇ ਕਿ ਜਾਂ ਫਿਰ ਰੋਟੀ ਨਾਲ ਫੁਲਕਾ ਲੈਂਦੇ ਨਾਲ ਨੀਰਾ ਹੀ ਖਾਣਾ
ਨਾਲ ਹੀ ਆ ਦੀ ਰੋਟੀ ਅਸੀਂ ਖਾਣੀ ਉਹ ਵੱਖਰਾ ਸਵਾਲ ਲੱਗਦਾ ਸਗੋਂ ਹਾਂਜੀ ਤੁਸੀਂ ਕੀ ਕਰਦੇ
ਅਸੀਂ ਉਹ ਦੂਸਰੀ ਸਬਜ਼ੀ ਦੇ ਤੌਰ ਤੇ ਬਨਾਉਣੇ ਆ ਨਾ ਆਪਾਂ
ਅੱਛਾ, ਅੱਛਾ ਫੇਰ ਤਾਂ ਠੀਕ ਆ ਕੋਈ ਨੀ ਮੈਂ ਤਾਂ ਕਿਹਾ ਵੀ ਉਹ ਅਸੀਂ ਉਹਦੇ ਚ ਆਟਾ ਵੀ ਫਰੀ ਯੂਜ
ਹੂੰ ਹੂੰ,
ਮੈਂ ਕਹਿ ਰਹੀ ਸੀ।
ਹਾਂਜੀ।
ਹਾਂਜੀ ਤੇ ਇਹ ਕੋਈ ਨੀ ਇਹਨਾਂ ਨੂੰ ਬਣਾ ਕੇ ਖਵਾਇਓ
ਹੋਰ ਕੀ ਬਣਾ ਲੈਂਦੇ ਜੇ? ਹੋਰ ਵੀ ਕੋਈ ਵਧੀਆ ਜੀ ਕੋਈ ਡਿਸ਼ ਬਣਾ ਲੈਂਦੇ ਜੇ।
ਨਹੀਂਂ ਇੰਨੀ ਜ਼ਿਆਦਾ ਤਾਂ ਨਹੀਂ ਬਣਾਈ ਦੀ
ਤੁਸੀਂ ਦੱਸੋ, ਤੁਸੀਂ ਬਣਾ ਲੈਂਦੇ ਜੇ।
ਇਹੋ ਜਿਹੀ ਬਣਾਈ ਨੀ ਆ, ਸਬਜ਼ੀ ਬਣਾ ਲਈ, ਫੁਲਕਾ ਬਣਾ ਲਿਆ ਏਦਾਂ ਕਰ ਹਜੇ ਅਲੱਗ ਜੀ ਕੋਈ ਨੀ ਬਣਾਈ ਹੈਗੀ।
ਨਹੀਂ, ਮੈਂ ਵੀ ਇੰਨੀਆਂ ਨੀ ਬਣਾਉਂਦੀ ਮੈਂ ਤੁਹਾਨੂੰ ਦੱਸਿਆ ਨਾ ਮੈਂ ਮੇਰਾ ਜਦੋਂ ਜੀਅ ਕਰੇ ਫਿਰ ਮੈਂ ਉਦੋਂ ਬਣਾਨਣੀ ਆ।
ਠੀਕ
ਹਾਂਜੀ, ਹੋਰ ਦੱਸੋ?
ਵਧੀਆ-ਵਧੀਆ ਤੁਸੀਂ ਸੁਣਾਓ।
ਹਾਂਜੀ, ਵਧੀਆ ਚਾਹੀਦਾ ਏ। ਹੋਰ ਕੋਈ ਨੀ ਜਦੋਂ ਮੈਂ ਬਣਾਵਾਂਗੀ ਨਾ ਨਵੀਆਂ ਹੋਰ, ਤੇ ਮੈਂ ਤੁਹਾਨੂੰ ਜ਼ਰੂਰ ਦੱਸੂਂਗੀ।
ਅੱਛਾ, ਕੋਈ ਨੀ ਤੁਸੀਂ ਆ ਹੀ ਜਾਇਓ ਸਾਡੇ ਕੋਲ ਨਾਲੇ ਮਿਲੋ, ਨਾਲੇ ਹੁਣ ਬਣਾ ਬਣਾ ਕੇ ਦੱਸਿਓ ਵੀ ਨਾਲੇ ਖਾਵਾਂਗੀ ਫੇਰ
ਹਾਂਜੀ, ਮੈਂ ਸੋਚ ਰਹੀ ਹਾਂ ਕਿ ਇਕ ਦਿਨ ਕੋਈ ਕਿਤੇ ਡੋਸਾ ਬਣਾਉਦੀ ਆ। ਸਮਾਨ ਪਰ ਹੈ ਨਹੀ, ਮੈਂ ਜਾਵਾਂਗੀ ਬਾਜਾਰ ਤੇ ਲੈ ਕੇ ਆਵਾਂਗੀ। ਹਾਂਜੀ ਕੋਈ ਨੀ ਮੈਂ ਦੱਸਾਂਗੀ ਤੁਹਾਨੂੰ ਆਉਂਦਾ ਡੋਸਾ ਬਣਾੳਣਾ।
ਪਾਸਤਾ ਤੇ ਮੈਂ ਬਣਾ ਲੇਣੀ ਆ ਡੋਸਾ, ਨਾਨ ਆਉਂਦਾ ਤੁਹਾਨੂੰ?
ਨਹੀਂ ਮੈਂ ਤੇ ਓਦਾਂ ਹੀ ਪੁੱਛ ਰਹੀ ਸੀ
ਨਾ ਬਣਾਉਣਾ ਤੇ ਨੀ ਆਉਂਦਾ, ਚੱਲ ਕੋਈ ਨੀ ਤੁਸੀ ਆ ਜਾਓ ਆਪਾਂ ਫੇਰ ਤੁਸੀਂ ਆਹਂਦੇ ਨਾ ਫੋਨ ਤੋਂ ਕੱਢ ਕੇ ਬਣ ਜਾਂਦਾ ਫੇਰ ਹੀ ਬਣਾ ਕੇ ਵੇਖਣਾ ਦੇ, ਫੋਨ ਤਾਂ ਤੇ ਸਿੱਖ ਲਾਂਗੇ ਫੋਨ ਤੋਂ ਤੇ ਹਰ ਇੱਕ ਚੀਜ਼ ਦੱਸ ਦਿੰਦੇ ਨੇ ਵੀ ਕਿੱਦਾਂ ਕਿੱਦਾਂ ਕਰਨੀ ਆ। ਹੁਣ ਬਹੁਤਾ ਦੇ ਇਹਨਾਂ ਤੇ ਕੰਮ ਚੱਲਣ ਡਿਆ, ਲੋਕੀ ਵੇਖ- ਵੇਖ ਕੇ ਸਿੱਖ ਲੈਂਦੇ ਨੇ। ਕੋਸ਼ਿਸ਼ ਹੀ ਨਹੀਂ ਕੀਤੀ ਕਦੀ ਸਿੱਖਣ ਦੀ
ਕਈ ਵਾਰ ਸਹੀ ਵੀ ਨਹੀਂ ਦੱਸਦੇ
ਹੂੰ
ਹਾਂਜੀ। ਹੋਰ ਦੱਸੋ?
ਵਧੀਆ ਵਧੀਆ, ਤੁਸੀਂ ਸੁਣਾਓ।
ਨਹੀਂ ਵਧੀਆ ਬਸ ਮੈਂ ਤੇ ਡੋ ਡੋਸਾ ਕੀ ਮੇਰਾ ਜੀਅ ਕਦੇ ਕਰਦਾ ਕਦੇ ਕਿਤੇ ਖੰਮਨ ਖਾਣ ਨੂੰ।
ਖਮੰਨ ਖਾਨ ਨੂੰ
ਹਾਂਜੀ ਹਾਂਜੀ । ਤੁਹਾਨੂੰ ਕਿੱਦਾਂ ਬਣਾਈ ਦਾ? ਉਹ ਤੇ ਮੈਂ ਵੇਖਿਆ ਸੀ, ਪਰ ਸਾਮਾਨ ਵੀ ਮੰਗਵਾਉਣਾ ਪਿਆ ਨਾ ਹਜੇ। ਹਾਂਜੀ, ਉਹ ਬੇਸਨ ਮੁੱਕਿਆ ਸੀ ਨਾ ਹਾਂਜੀ ਵੈਸੇ ਜਿਹੜਾ ਮੈਂ ਤੁਹਾਨੂੰ ਕਿਹਾ ਨਾ ਦੂਸਰਾ ਵੀ ਹੁੰਦਾ ਇੱਕ ਹਨਾ
ਹੂੰ
ਤੇ ਉਹਦੇ ਵਿੱਚ, ਉਹ ਰੈਡ ਸੋਸ ਵਾਲਾ ਹੁੰਦਾ। ਉਹ ਵੀ ਮੈਂ ਕਦੇ ਬਣਾਇਆ ਨੀ, ਮੈਂ ਸੋਚ ਰ ਬਣਾਉਦੀ ਹਾਂਜੀ ਚਲੋ ਠੀਕ ਆ ਫੇਰ
ਠੀਕ ਹੈ, ਠੀਕ ਹੈ ਜੀ। ਹਾਂ ਮੇਕੋ ਆਇਓ ਤੇ ਮੈਨੂੰ ਫੇਰ ਦੱਸਿਓ ਫੇਰ ਮੈਂ ਵੀ ਬਣਾਵਾਂਗੀ, ਬੱਚਿਆਂ ਨੂੰ ਖਾਵਾਵਾਂਗੀ
ਹਾਂਜੀ ਹਾਂਜੀ, ਠੀਕ ਏ।
ਭੈਣਾਂ ਵਿੱਚ